ਹੋ
ਚੰਗਾ ਜੀ
ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ
ਹਾਂਜੀ ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ ਤੁਸੀਂ ਠੀਕ ਹੋ
ਹਾਂਜੀ ਹਾਂਜੀ ਮੈਂ ਵੀ ਠੀਕ ਘਾਰ ਠੀਕ ਨੇ ਸਾਰੇ
ਹਾਂਜੀ ਸਾਰੇ ਠੀਕ ਨੇ ਉਹ ਤੁਸੀਂ ਦੱਸੋ ਕੀ ਕਰਦੇ ਪਏ ਸੀ ਕਿਸ ਤਰ੍ਹਾਂ ਅੱਜ ਯਾਦੱ ਕੀਤਾ
ਬਸ ਫ੍ਰੀ ਸੀ ਮੈਂ ਕਿਹਾ ਥੋੜਾ ਜਿਹਾ ਫੋਨ ਕਰ ਲਈਏ ਹਾਲ ਚਾਲ ਪੁੱਛ ਲਈਏ ਬੱਚੇ ਕੀ ਕਰਦੇ ਪਏ ਨੇ
ਬੱਚੇ ਤਾਂ ਬੱਚਿਆਂ ਲਈ ਤੰਗੀ ਕਰਨਾ ਬੱਚੇ ਲਈ ਕੀ ਕਰਨਾ, ਬੱਚੇ ਸਾਰਾ ਦਿਨ ਹੀ ਪਰੇਸ਼ਾਨ ਬਸ ਥੋੜੀ ਦੇਰ ਜਦੋਂ ਤੱਕ ਔ ਸਕੂਲ ਸਕੂਲ ਜਾਂਦੇ ਨੇ ਤਾਂ ਉਥ ਥੜਾ ਸ਼ਾਂਤੀ ਹੁੰਦੀ ਹੈ ਜਦੋਂ ਸਕੂਲ ਤੋਂ ਆ ਜਾਂਦੇ ਤਾਂ ਸਭ ਤੋਂ ਬੜੀ ਇਹੀ ਹੁੰਦੀ ਹੈ ਕਿ ਇਹਨਾਂ ਨੂੰ ਬਿਜ਼ੀ ਕਿਸ ਤਰ੍ਹਾਂ ਰੱਖੀਏ ਕਿਉਂਕਿ ਬੱਚਿਆਂ ਨੂੰ ਇੰਨੀ ਗੰਦੀ ਆਦਤ ਪੈ ਗਈ ਹੈ ਫ਼ੋਨ ਟੀ ਵੀ ਦੀ, ਮੇਰਾ ਵੱਡਾ ਮੁੰਡਾ ਉਹ ਇੰਨਾ ਜ਼ਿੱਦੀ ਹੋ ਗਿਆ ਕਿ ਉਹਨੂੰ ਕੁਛ, ਨਹੀਂ ਤਾਂ ਨਾ ਉਹ ਬੜਾ ਹੀ ਚੰਗਾ ਸੀ ਪੜ੍ਹਾਈ 'ਚ ਨਾ ਬੜਾ ਹੀ ਜ਼ਿਆਦਾ ਚੰਗਾ ਸੀ ਜਦੋਂ ਤੋ ਉਹਨੂੰ ਆਦਤ ਲੱਗੀ ਲੱਤ ਲੱਗੀਈ ਨਾ ਟੀ ਵੀ ਦੀ, ਤਾਂ ਉਹ ਉਹਨੂੰ ਤੋਂ ਕੋਈ ਨਜ਼ਰ ਹੀ ਨਹੀਂ ਆਉਂਦਾ ਉਹਨੂੰ ਆਪਣੀ ਪੜ੍ਹਾਈ ਵੀ ਨਹੀਂ ਨਜ਼ਰ ਆਉਂਦੀ ਜਦੋਂ ਵੀ ਉਹਨੂੰ ਮੈਂ ਕਵਾਂਗੀ ਕਿ ਸੰਭਰ ਬੱਚਾ ਪੜ੍ਹ ਲਓ ਬੱਚਾ ਪੜ੍ਹ ਲਓ ਬੱਚਾ ਉਹਨੇ ਇਹੀ ਕਹਿਣਾ ਐ ਪਾਚ ਮਿੰਟ ਰੁਕ ਜਾਔ ਮਮਾ ਪਾਚ ਮਿੰਟ ਰੁਕ ਜਾਔ ਮਮਾ ਉਹ ਪੰਜ ਮਿੰਟ ਕਰਦੇ ਕਰਦੇ ਪੂਰਾ ਇੱਕ ਘੰਟਾ ਪਾਰ ਹੋ ਜਾਂਦਾ ਉਹ ਆਪਣਾ ਬੈਗ ਵੀ ਲਾ ਅਹ ਲਿਆ ਕੇ ਆਉਣ ਨੂੰ ਤਿਆਰ ਨਹੀਂ ਹੁੰਦਾ, ਬੈਗ ਵੀ ਮੈਂ ਲੈ ਕੇ ਜਾਵਾਂ ਸਟੱਡੀ ਟੇਬਲ ਤੇ ਉਹਦੇ ਸਾਮਨੇ ਮੈਂ ਰੱਖਾਂ ਬੁੱਕ ਵੀ ਮੈਂ ਖੋਲ ਕੇ ਦਵਾਂ, ਪੈਨਸਿਲ ਇਰੇਜਰ ਵੀ ਮੈਂ ਕੱਢ ਕੇ ਦਵਾਂ ਤ ਤਾਂ ਜਾ ਕੇ ਉਹ ਕੰਮ ਕਰੇਗਾ ਵਰਨਾ ਔ ਨਹੀ ਕਰ
ਖ ਤੇ ਇਹ ਤੇ ਗ਼ਲਤ ਹੈਗਾ, ਇਹ ਤਾਂ ਆਦਤਾਂ ਅਸੀਂ ਖੁੱਦ ਪਾਈਆਂ ਨਾ ਉਹਨਾਂ ਨੂੰ ਉਹਨਾਂ ਨੂੰ ਇਹ ਚੀਜ਼ਾਂ ਸੀਂ ਜਿਵੇਂ ਹੁਣ ਉਹ ਟੀ ਵੀ ਦੇਖਦੇ ਟੀ ਵੀ ਕਿਉਂ ਦੇਖ ਰਹੇ ਨੇ ਕਿਉਂਕਿ ਉਹਦੇ ਵਿੱਚ ਨੈਟ ਚੱਲ ਰਿਹਾ ਅਸੀਂ ਨੈੱਟ ਹੀ ਡਿਸਕਨੈਕਟ ਕਰ ਦਿੰਦੇ ਹਾਂ ਖਤਮ ਕਰਦੋ ਨੈੱਟ ਨੂੰ ਮਤਲਬ ਔ, ਮਤਲਬ ਅ ਅਧਾ ਪੋਣਾ ਘੰਟਾ ਦੇਖ ਲਿੱਤਾ ਨਾ ਤੇ ਪਿੱਛੋਂਦੀ ਬੰਦ ਹੀ ਕਰਦੋ ਤੁਸੀਂ ਨੈਟ ਵਇਰ ਹੀ ਕੱਢ ਦੋ ਫੋਨ ਹੈਗਾ ਫੋਨ ਅਸੀ ਚੁਕ ਕਰਕੇ ਸਾਈਡ ਤੇ ਕਿਧਰੇ ਲੁਕਾ ਦੋ
ਨਹੀਂ ਹੋ ਪਾਉਂਦਾ ਨਾ, ਇਹ ਇਹ ਬਸ ਬੋਲਣ ਦੀ ਗੱਲਾਂ ਹੁੰਦੀਆਂ ਨੇ ਪਰ ਐਸਾ ਹੋ ਨਹੀਂ ਨਹੀਂ ਹੁੰਂਦਾ
ਇਹ ਐ ਸ਼ੁਰੂ ਸ਼ੁਰੂ ਇਹ ਪਤਾ ਕੀ ਹੁੰਦਾ ਹੈ, ਹਫ਼ਤਾ ਦਸ ਦਿਨ ਬੱਚੇ, ਤੰਗ ਕਰਦੇ ਹੈ, ਬੜਾ ਜ਼ਿਆਦਾ ਤੰਗ ਕਰਦੇ ਹੈ।
ਹੈ ਗੱਲ ਨਹੀਂ ਹੈ, ਇਹ ਜੋ ਨਿਊਕਲੀਅਰ ਫੈਮਿਲੀਜ਼ ਹੁੰਦੀਆਂ ਨੇ ਨਾ, ਉਹ ਉਹਨਾਂ ਦੇ ਵਾਸਤੇ ਸਹੀ ਹੈ, ਕਿ ਹਾਂ ਬਈ ਜਿੰਨਾ ਬੱਚੀ ਬੱਚਾ ਚਿੱਲਾ ਲੇ ਬ, ਬੱਚਾ ਰੌਲਾ ਪਾ ਲੇ, ਬੱਚਾ ਜੋ ਮਰਜ਼ੀ ਬਾਹਰ ਜਾ ਕੇ ਬੱਚਾ ਖੇਡ ਲੈ ਜਾਂ ਕੁੱਛ ਵੀ ਕਰ ਲੈ ਉਹਦਾ ਘਰ ਹੈ ਜੋ ਮਰਜ਼ੀ, ਸਹੀ ਗੱਲ ਏ ਜਦੋਂ ਇਹ ਗੱਲ ਆ ਜਾਂਦੀ, ਜੁਆਇੰਟ ਫੈਮਿਲੀ ਦੇ ਵਿੱਚ ਨਾ ਤੇ ਫਿਰ ਦੂਸਰਿਆਂ ਨੂੰ ਗੁੱਸਾ ਚੜ੍ਹਦਾ ਹੈ। ਕਿ ਹਾਏ ਕਿੰਨਾ ਚਿੱਖਦਾ ਪਿਆ ਹੈ, ਹਾਏ ਕਿੰਨਾ ਰੌਲਾ ਪਾਉਂਦਾ ਪਿਆ ਹਾਏ ਆਵਾਜ਼ ਕਰਦਾ ਪਿਆ ਹੈ। ਹਾਏ ਇਹਨੂੰ ਚੁੱਪ ਕਰਾਓ ਕੋਈ ਮੇਰਾ ਸਰ ਪੀੜ ਹੋ ਗਿਆ। ਇਹ ਕਿਉਂ ਕਰਦਾ ਪਿਆ, ਤੇ ਇਸ ਕਰਕੇ ਫਿਰ ਅਸਾਨੂੰ ਲੱਗਦਾ ਕਿ ਮੇਰਾ ਬੱਚਾ, ਅੱਛਾ ਟੀ ਵੀ ਦੇ ਸਮੇਂ ਚੁੱਪੲਏ ਪਹਿਲਾ ਤਾਂ ਚੁੱਪ ਹੀ ਨਹੀਂਹੇ ਸਹੀ ਕਰ ਲ ਫਿਰ, ਬਸ ਇਹ ਹੂੰਦਾ ਕਿ, ਤੂੰ, ਟੀ ਵੀ ਵੇਖ, ਜਿਆਦਾਤਰ ਟੀ ਵੀ, ਜਿਆਦਾ, ਬਸ, ਇਹੁੰਦਾ, ਕਿ, ਸਕੂਲੋਂ, ਆਂਦਾ ਤਾਂ ਫਿਰ ਟੀ ਵੀ ਵੇਖਦਾ ਹੈ। ਫਿਰ ਬਸ ਮੇਰਾ ਇਹੀ ਹੁੰਦਾ, ਕਿ ਤੂੰ ਪੜ੍ਹਾਈ ਦੇ ਟਾਈਮ ਤੇ ਪੜ੍ਹਾਈ ਕਰ ਲੈ ਬਸ, ਬਸ ਇਹ ਮੇਰਾ ਮੇਨ ਹੁੰਦਾ ਕਿ ਤੂੰ ਪੜ੍ਹਾਈ ਦੇ ਟਾਈਮ ਤੇ ਪੜ੍ਹਾਈ ਕਰ ਲੇ ਬਾਕੀ। ਤੂੰ ਟੀ ਵੀ ਵੇਖ ਲੈ ਮੈਨੂੰ ਤੂੰ ਕੋਈ, ਉਹਦਾ ਓਬਜੈਕਸ਼ਨ ਨਹੀਂ, ਦੇਖਦਾ, ਵੀ ਚੰਗੀ ਚੀਜ਼, ਹੈ ਐਸਾ ਨਹੀਂ ਕਿ, ਕੋਈ। ਕੋਈ ਕੋਈ ਬੱਚਾ ਆਉਂਦਾ ਨਾ ਜੇਸੇ ਬੁਰੀ ਚੀਜ਼ਾਂ ਵੇਖਦਾ ਹੈ ਵੋ, ਗੇਮਾਂ ਵੇਖਦਾ ਰਹਿੰਦਾ ਜਾਂ, ਫਿਰ ਕੋਈ ਔਰ, ਰੀਲਜ ਵੇਖਦਾ ਰਹਿੰਦਾ ਤੋ, ਉਹ ਇੱਕ ਚੰਗੀ, ਗੱਲ ਏ ਹੈ ਕਿ ਥੋੜ੍ਹਾ ਬਹੁਤ, ਚੰਗੀ ਚੀਜ਼ ਵੀ ਦੇਖ ਲੈਂਦਾ ਜਦੋਂ ਬੱਚੇ, ਆ ਜਾਂਦੇ ਨੇ, ਫਿਰ ਉਹ ਬੁਰੀ ਚੀਜ਼ ਵੇਖਦਾ,
ਹਮ।।
ਅ ਹਾਂਜੀ ਹਾਂਜੀ।
ਹੋਰ,
ਬਿਲਕੁਲ ਜੀ, ਬਸ ਇੱਕ ਛੋਟੀ ਕੁੜੀ ਉਹ ਸੋ ਗਈ ਸੀ। ਤੇ ਫਿਰ ਹੁਣ ਉੱਠ ਗਈਏ ਤੇ, ਰੌਲਾ ਪਾਾਂਂਦੀ ਪਈ ਹੈ ਬਸ ਇਹ ਹੋਦਾ ਉਹ ਉਹਦੀ, ਕੱਚੀ ਨੀਂਦ ਚ ਉਹ ਉੱਠ ਗਈ ਏ, ਆਹ ਹੁਣ ਉਹ ਰੌਲਾ ਪਾਏ ਜਾਏਗੀ। ਉਹ ਮੈਂ ਬੱਚਾ, ਮੈਂ, ਮੈਂ, ਮੈਂ ਨਾ ਉਹਨੂੰ ਸਵਾਉਦੀ ਨਹੀਂ ਦੁਪਹਿਰੇ, ਮੈਨੂੰ ਪਤਾ ਹੈ ਕਿ ਫਿਰ ਉਹ ਦੁਪਹਿਰੇ, ਸ਼ਾਮੀ ਉੱਠੇਗੀ, ਤਾਂ ਫਿਰ ਰਾਤੀ ਜਲਦੀ ਸੋਏਗੀ ਨਹੀਂ ਅਤੇ ਰਾਤੀ ਤੋਂ ਬਾਰਾਂ ਇੱਕ ਵਜੇ ਆ ਦੇਵੇਗੀ। ਫਿਰ ਸਵੇਰੇ ਉੱਠ ਕੇ ਸਕੂਲ ਜਾਣਾ ਮੁਸ਼ਕਿਲ ਹੋ ਜਾਦਾ ਹੈ ਫਿਰ ਉਹਦਾ, ਫਿਰ ਸਵੇਰੇ ਉੱਠਦੀ ਨਹੀਂ ਹੈ। ਤੇ ਇਹ ਬੜਾ, ਜ਼ਿਆਦਾ ਵੱਡਾ ਵਾਲਾ ਮੁਸ਼ਕਿਲ ਏ ਕਿ ਦੁਪਹਿਰੇ ਸੁਲਾਣਾ ਵੀ ਨਹੀਂ ਹੈ ਤੇ ਪੂਰਾ ਵੀਜ਼ੀ ਵੀ ਰੱਖਣਾ, ਅਗਰ ਮੈਂ ਆਪਣੇ ਕਿਸੇ ਫੋ, ਮੈਂ ਨਾ, ਆਪਣੇ ਕਿਸੇ ਫੋਨ ਤੇ ਰੱਖ ਗਈ ਸੀ ਤੇ, ਉਹ ਪਿੱਛੋਂ ਸੋ ਗਈ, ਹੁਣ ਪੂਰਾ ਰੋਲਾ ਪਾਉਂਦੀ ਪਈ ਏ, ਜਦੋਂ ਤੱਕ ਉਹਨੂੰ ਕੋਈ, ਮੈਨੀ ਮਿਲਾਂਗੀ ਕੁਛ ਔਰ ਨਹੀਂ ਉਹਦੇ ਕੋ ਪਸੰਦ ਦਾ ਕੋਈ ਚੀਜ਼ ਨਹੀਂ ਮਿਲੇਗੀ ਤਦੋਂ ਤੱਕ ਉਹਨੇ ਚੱਪ, ਚੁੱਪ ਨਹੀਂ ਕਰਨਾ।
ਥੋੜਾ ਜਿਹਾ ਫੇਰ ਵੀ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖੋ ਬੱਚਿਆਂ ਦਾ ਥੋੜਾ ਬਾਹਰ, ਉਹ ਅੱਧੇ ਪੋਣੇ ਘੰਟੇ ਵਾਸਤੇ ਲੈ ਜਿਆ ਕਰੋ ਉਹ ਨੇੜੇ ਤੇੜੇ ਕਿਧਰੇ ਪਾਰਕ ਪੂਰਕ।
ਹਾਂਜੀ ਅੱਜ ਕੱਲ੍ਹ ਇਹਨਾਂ ਇਦਾ ਦਾ ਸਮਾਂ ਚੱਲਦਾ ਪਿਆ ਹੈ, ਨਾ ਕਿ ਬੱਚਿਆਂ ਨੂੰ ਬਾਹਰ ਕੱਢਨਾ ਉਹ ਬੜਾ ਹੀ ਡਰ ਲੱਗਦਾ ਹੈ। ਕਿਤੇ ਚੋਟ ਨਾ ਲੱਗ ਜਾਏ ਕਿਤੇ ਕੁਛ ਹੋ ਨਾ ਜਾਏ। ਅੱਜ ਕੱਲ੍ਹ ਲੋਕੀ, ਗ, ਗੱਡੀਆਂ ਵੀ ਇੰਨੀ ਗੰਦੀ ਚਲਉਂਦੇ ਨੇ ਇੰਨੀ ਸਪੀਡੀ ਚ ਚਲਉਦੇ ਨੇ,
ਹਾਂ।
ਹਾਂਜੀ, ਹਾਂਜੀ ਕਿੰਨਾ ਡਰ ਲੱਗਦਾ ਮੇਰੀ ਜੇਹੜੀ ਕੁੜੀਆਂ ਨਾ ਉਹ ਵੀ ਬੜੀ ਸ਼ਰਾਰਤੀ ਹੈ। ਬੜਾ ਹੀ ਜ਼ਿਆਦਾ ਨਾ, ਹਾਂਜੀ, ਹਾਂਜੀ ਬੋਲੋ,
ਆਹੋ ਹਾਂ ਤੇ, ਇਹਨਾਂ ਬੱਚਿਆਂ ਦਾ ਵੀ ਤੇ ਫੇਰ ਥੋੜਾ ਜਿਹਾ ਕਿਹੜੇ ਕਲਾਸ ਚ ਹੈਗੇ ਨੇ ਬੱਚੇ।
ਬੜੇ ਛੋਟੇ ਨੇ ਮੇਰੇ ਬੱਚੇ ਤੇ ਬਦਾ ਬੜੇ ਹੀ ਜ਼ਿਆਦਾ ਛੋਟੇ ਨੇ ਇੱਕ ਤੇ ਨਰਸਰੀ ਚ ਏ। ਇੱਕ ਫਸਟ ਹੈ, ਇੱਕ ਫਸਟ ਹੈ, ਤੇ ਇੱਕ ਨਰਸਰੀ 'ਚ ਹੈ। ਹਾਂਜੀ ਹਾਜੀ ਹੋਰ ਤੁਸੀਂ ਦੱਸੋ, ਤੁਸੀਂ, ਤੁਹਾਡੇ ਬੱਚੇ ਕਿੰਨੇ ਨੇ।
ਮੇਰੇ ਵੀ ਦੋ ਬੱਚੇ ਹੈਗੇ ਨੇ, ਇੱਕ ਫਸਟ ਈਚ ਹੈਗਾ, ਇੱਕ ਫੋਰਥ ਈਚ ਹੈਗਾ।
ਹਾਂਜੀ ਉ।
ਇੱਕ ਫਸਟ ਈਚ ਏ ਇੱਕ ਫੋਰਥ ਈਚ ਏ।
ਅੱਛਾ ਅੱਛਾ ਅ ਅੱਛਾ ਤੁਹਾਡੇ ਬੱਚੇ ਵੀ ਛੋਟੇ ਈ ਨੇ।
ਹਾਂ ਛੋਟੇ ਈ ਨੇ ਥੋੜਾ ਫੋਰਥ ਚ ਜੋ ਹੈ ਉਹਨੂੰ ਥੋੜਾ ਜਿਹਾ ਹੈਗਾ ਕੰਪਿਊਟਰ ਦਾ। ਕੰਪਿਊਟਰ ਦੇ ਬਾਰੇ, ਬ, ਪੁੱਛਦਾ ਰਹਿੰਦਾ ਮੈਨੂੰ ਕੰਪਿਊਟਰ ਬ ਕੀ ਚੀਜ਼ ਹੁੰਦੀ ਹੈ ਕੀ ਹੁੰਦਾ ਏ ਮੈਂ ਕਿਹਾ ਚੱਲ ਸ਼ੂਕਰ ਥੋੜ੍ਹਾ ਜਿਹਾ ਕੰਪਿਊਟਰ ਦੇ ਬਾਰੇ ਪੁੱਛ ਤਾਂ ਰਿਹਾ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਨਹੀ ਤਾਂ ਅਜ ਕੱਲ ਦੇ ਬੱਚੇ ਬਸ ਫੋਨ ਫੋਨ ਹੀ ਚਾਹੀਦਾ ਹੈ ਫੋਨ ਹੀ ਚਾਹੀਦਾ ਹੈ ਫੋਨ ਹੀ ਚਾਹੀਦਾ ਹੈ ਬਸ ਇਸੀਂ ਜਿੱਦ ਫੜੀ ਲੈਂਦੇ ਨੇ ਕਿ ਫੋਨ ਹੀ ਵੇਖਣਾ ਐਸੀ, ਬੜੇ ਬੱਚੇ ਨੇ ਜੋ ਸਿਰਫ ਫੋਨ ਹੀ ਵੇਖਣਾ ਪਸੰਦ ਕਰਦੇ ਨੇ, ਔਰ ਬਾਹਰ ਦੀ ਦੁਨੀਆ ' ਉਹਨਾਂ ਨੂੰ ਪਸਦ ਹੀ ਨਹੀਂ ਆਉਂਦੀ ਬੜੇ ਬੱਚੇ ਨੇ, ਮੇਰੇ ਆਹ ਬੱਚੇ ਹੈ ਜਿਨੇ ਅਗ ਬੱਚੇ ਬਾਹਰ ਚਲੇ ਗਏ ਖੇਡਣ 'ਚ ਫਿਰ ਉਹਨਨਾਂ ਨੇ ਘਰ ਹੀ ਨਹੀਂ ਆਉਣਾ ਨਾ ਪੜ੍ਹਾਈ ਦਾ ਨ ਹੈ ਨਾ ਕੁਛ ਏ ਪਹਿਲੇ ਤਾਂ ਮੈਂ ਸੋਚਦੀ ਹਾਂ ਕਿ ਪਹਿਲੇਾਂ ਤਾਂ ਟਾਈਮ ਵੀ ਕਿੰਨਾ ਚੰਗਾ ਹੁੰਦਾ ਸੀ, ਕਿ ਜ਼ਿਆਦਾ ਟਾਈਮ ਮਿਲਦਾ ਸੀ ਸਾਨੂੰ ਖੇਡਣ ਨੂੰ ਹੋਮਵਰਕ ਕਰਨ ਨੂੰ ਰਾਤੀ ਅੱਜ ਕੱਲ੍ਹ ਤਾਂ ਟਾਈਮ ਹੀ ਨਹੀਂ ਹੁੰਦਾ ਪਤਾ ਨਹੀਂ ਕਿਥਨੀ ਸਪੀਡ ਇਚ ' ਟਾਈਮ ਪਝਦਾ ਹੈ ਕਿ ਪਤਾ ਹੀ ਚਲਦਾ ਸ਼ਾਮੀ ਵੀ ਹੋ ਗਈ
ਬਸ ਬੱਚਿਆਂ ਦਾ ਫੇਰ ਵੀ ਧਿਆਨ ਰੱਖੋ ਘਰ ਵੀ ਬਾਹਰ ਵੀ ਬੱਚਾ ਕਰਦੇ ਕਿ ਪਏ ਨੇ, ਅਗਰ ਫੋਨ ਵੀ ਦੇਖ ਰਹੇ ਤਾਂ ਬੱਚੇ ਫੋਨ ਹੀ ਦੇਖ ਕੀ ਰਹੇ ਨੇ ਇਸ ਚੀਜ਼ ਦਾ ਵੀ ਧਿਆਨ ਰੱਖੋ
ਹਾਂਜੀ ਬਿਲਕੁਲ ਜੀ ਬਿਲਕੁਲ ਉਹ ਤਾਂ ਪੂਰਾ ਹੀ ਧਿਆਨ ਹਉਂਦਾ ਹੈ ਕਿ ਹਾਂ ਬੱਚੇ ਦੇਖਦੇ ਕੀ ਪਏ ਨੇ ਕ ਸਾਨੂੰ ਨਹੀਂ ਪਤਾ ਲੱਗਦਾ ਕਿ ਬੱਚੇ ਕੀ ਵੇਖਦੇ ਪਏ ਨੇ ਕ ਕਦੋਂ ਕਦੋਂ ਜਿਸ ਤਰ੍ਹਾਂ ਕੋਈ ਦੂਸਰਾ ਬੱਚਾ ਆ ਗਿਆ ਬਾਹਰੋਂ, ਜਾਂ ਕੋਈ ਰਲੇਟਿਵ ਦਾ ਬੱਚਾ ਆ ਗਿਆ ਤਾਂ ਦੋ ਅ ਚੁੱਪ ਚਾਪ ਇੱਕ ਕੋਨੇ ਤੇ ਜਾਕੇ ਕਿ ਫੋਨ ਵੇਖਦੇ ਦੂਸਰਾ ਬੱਚਾ ਅਗਰ ਆਪਣਾ ਬੱਚਾ ਨਹੀਂ ਕਰਦਾਏਗਾ ਤਾਂ ਦੂਸਰਾ ਬੱਚਾ ਅ ਕੇ ਉਹਨੂੰ ਸਿਖਾ ਕੇ ਸਿਖਾ ਕੇ ਜਾਏਗਾ ਕਿ ਐਂ ਜਾਂਦਾ ਉਹ ਜਾਂਦਾ ਇੱਧਰ ਇਹ ਐਪ ਆਉਂਦੀ ਹੈ ਉਹ ਗੇਮ ਇਹ, ਔ ਗੇਮ ਹੈ ਤਾਂ ਉਹ ਵੀ ਬੜਾ ਪੰਗਾ ਆੁੰਦਾ ਕਿ ਹਾਂ ਦੂਸਰੇ ਬੱਚੇ ਨਾ ਸਿਖਾ ਕੇ ਚਲੇ ਜਾਂਦੇ ਨੇ
ਐਸਾ ਹੈ ਪਤਾ ਕੀ ਚੱਕਰ ਹੁੰਦਾ ਬੱਚੇ ਹੁਣ ਜੇ ਅੱਜ ਕਲਾ ਰੇ ਨਾ ਸਾਰਿਆਂ ਦੇ ਮਾਇੰਡ ਇੱਕੋ ਜਿਹੇ ਹੀ ਹੈਗੇ ਨੇ ਮਤਲਬ ਸ਼ਾਰਪ ਮਾਇਂਡ ਹੈਗੇ ਨੇ ਹੁਣ ਔ ਜਿ ਜਿਸ ਵਲ ਲੱਗ ਜਾਂਦਾ ਨੇ ਨਾ ਬੱਚੇ ਤੇ ਉਹੀ ਲੱਗ ਜਾਂਦੇ ਨੇ ਹੁਣ ਮੇਰਾ ਫਰੈਂਡ ਹੈਗਾ ਏ ਮੇਰੇ ਫਰੈਂਡ ਨੇ ਕੀ ਕੀਤਾ ਦਾ ਆਪਣੇ ਘਰ ਵਾਈਫਾਈ ਲਗਵਾਇਆ ਦਾ ਹੀ ਨਹੀਂ ਉਹਨੇ
ਅੱਛਾ ਅੱਛਾ ਸਹੀ ਗੱਲ ਹੈ
ਉਹ ਨਾਂ ਸਵੇਰੇ ਸਕੂਲੇ ਜਾਂਦੇ ਨੇ ਸਵੇਰੇ ਸਕੂਲੇ ਜਾਂਦੇ ਨੇ ਤੇ ਫੇਰ ਓਧਰੋਂ ਦੀ ਸਿੱਧਾ ਟਿਊਸ਼ਨ ਪੇ ਚਲੇ ਜਾਂਦੇ ਨੇ
ਹਾਂਜੀ ਹਾਂਜੀ ਸਹੀ ਗੱਲ ਹੈ ਟਿਊਸ਼ਨ ਦਾ ਵੀ ਇੱਕ ਫਾਇਦਾ ਹੁੰਦਾ ਹੈ ਕਿ ਹਾਂ ਟਿਊਸ਼ਨ ਬੱਚੇ ਜਾਂਦੇ ਨੇ ਪਰ ਇਹ ਵੀ ਹੁੰਦੇ ਨਾ ਕਿ ਫਿਰ ਹੈ ਨਾ ਇੱਕ ਇੱਕ ਤਰ੍ਹਾਂ ਤੋਂ ਚੰਗੀ ਵੀ ਗੱਲ ਹੈ ਕਿ ਬੱਚੇ ਟਿਊਸ਼ਨ ਚਲੇ ਜਾਂਦੇ ਤਾਂ ਉਹਨਾਂ ਦਾ ਟਾਈਮ ਨਹੀਂ ਮਿਲਦਾ ਉਹਨੋਂ ਟੀ ਵੀ ਵੇਖਣ ਦਾ ਜਾਂ ਫੋਨ ਵੇਖਣ ਦਾ ਅਗਰ ਬੱਚਾ ਘਰ ਪੜਦਾ ਪਿਆ ਤੇ ਫਿਰ ਉਹ ਆਲਸ ਕਰਦਾ ਰਹੇਗਾ ਕਿ ਨਹੀਂ ਕੋਈ ਗੱਲ ਨਹੀਂ, ਜਿਸ ਤਰ੍ਹਾਂ ਮੇਰਾ ਮੁੰਡਾ ਕਰਦਾ ਅੱਛਾ ਮੰਮਾ ਠੀਕ ਹੈ ਕੋਈ ਨਹੀਂ ਪਾਚ ਮਿੰਟ ਰੁਕ ਜਾਓ ਪਾਚ ਮਿੰਟ ਰੁਕ ਜਾਓ।
ਕਰਕੇ ਜਾਂਦੇ ਨੇ ਕਿ ਜਿਹੜਾ ਉਹਨਾਂ ਦਾ ਸਿਸਟਮ ਹੈਗਾ ਨਾ, ਉਹ ਜਿਹੜੇ ਹਸਬੈਂਡ ਵਾਈਫ ਜੋਬ ਕਰਦੇ ਨੇ, ਹਸਬੈਂਡ ਵਾਈਫ ਜੋਬ ਕਰਦੇ ਨੇ ਉਹ ਜਿਸ ਟਾਈਮ ਟਿਊਸ਼ਨ ਤੋਂ ਆਉਂਦੇ ਹੈ ਨਾ, ਉਹ ਮੰਨ ਲਓ ਅ ਪੰਜ ਵਜੇ ਆ ਸਾਢੇ ਪੰਜ ਵਜੇ ਆਉਂਦੇ ਨੇ। ਟਿਊਸ਼ਨ ਤੋਂ ਸਾਢੇ ਪੰਜ ਵਜੇ ਜਾਂਦੇ ਨੇ ਤੇ ਉਹਨਾਂ ਨੂੰ ਘਰ ਦਾ ਸਾਰਾ ਕੁੱਛ ਪਤਾ, ਉਹਨਾਂ ਦੇ ਖਿਲੌਣੇ ਕਿੱਥੇ ਪਏ ਨੇ, ਕਿਤਾਬਾਂ ਕਿੱਧਰ ਪਈਆਂ ਨੇ ਉਹ ਉੱਥੇ ਜਾ ਕੇ ਬਹਿ ਜਾਂਦੇ ਨੇ ਆਪਣੀ ਜਗ੍ਹਾ ਤੇ। ਆਪਣੇ ਆਪ ਉਹਨਾਂ ਨੇ ਕਮਰਾ ਖੋਲਣਾ ਥੋੜੇ ਵੱਡੇ ਹੈਗੇ ਨੇ ਮਤਲਬ ਇਹ ਫੋਰਥ ਚ ਹੈਗਾ ਸੈਵਥ ਚ ਹੈਗਾ ਉਹ ਆਪੇ ਹੀ ਆਪੇ ਹੀ ਕਿਤਾਬਾਂ ਖੋਲ ਕੇ ਖੇਡਣ ਲੱਗ ਜਾਂਦੇ ਨੇ। ਤੇ ਉਹਨਾਂ ਤੋਂ ਉਹਨਾਂ ਦੀ ਹਸਬੈਂਡ ਵਾਈਫ ਦੀ ਡਿਊਟੀ ਖਤਮ ਹੁੰਦੀ ਹੈ ਸਾਢੇ ਸੱਤ ਵਜੇ ਸਾਢੇ ਸੱਤ ਦੋ ਘੰਟੇ ਆ ਵੇਖ ਲੋ ਬੱਚੇ ਇਕੱਲੇ ਰਹਿੰਦੇ ਨੇ। ਘਰ
ਬਿਲਕੁਲ ਜੀ ਬਿਲਕੁਲ
ਸੋਸਾਇਟੀ ਹੈਗੀ ਹੈ ਜਿਹੜਾ ਇਦਾ ਬੈਨੀਫਿਟ ਹੈਗਾ। ਸੋਸਾਇਟੀ ਹੈਗੀ ਹੈ ਸੋਸਾਇਟੀ ਦੇ ਬਾਹਰ ਗਾਰਡ ਹੈਗੇ ਨੇ ਉਹ ਗਾਰਡ ਗੁੜ ਕਿੱਥੇ ਫਸ। ਕੋਈ ਇਨਸਾਨ ਨੂੰ ਅੰਦਰ ਆਰਾਮ ਨੀ ਦਿੰਦੇ ਤੇ ਇਸ ਚੱਕਰ ਵਿੱਚ, ਉਹ ਅੱਛਾ ਉਹਨਾਂ ਨੇ ਕੈਮਰੇ ਵੀ ਲਗਾਏ ਦੇ ਨੇ। ਕੈਮਰੇ ਲਗਾਏ ਦੇ ਨੇ ਸਾਥ ਨਾਲ ਹੀ ਆਪਣੇ ਆਪ ਹੀ ਉਹ ਲਾਈਵ ਉਹਨੂੰ ਦੇਖਦੇ ਰਹਿੰਦੇ, ਨੇ ਬੱਚਿਆਂ ਨੂੰ ਬੱਚੇ ਕੀ ਕਰ ਰਹੇ ਨੇ, ਉਸ ਤੋਂ ਬਾਅਦ ਵੋਇਸ ਵਾਲਾ ਕੈਮਰਾ ਹੈਗਾ ਏ ਬੱਚੇ ਕੀ ਕਰਦਾ ਬੱਚੇ ਤੂੰ ਇੰਝ ਕਰ ਬੱਚੇ ਤੂੰ ਉਝ ਕਰ, ਇਹ ਚੀਜ਼ ਨਾ ਕਰੋ ਚੋਟ ਲੱਗ ਜਾਏਗੀ। ਇਹ ਚੀਜ਼ ਨਾ ਕਰੋ ਚੋਟ ਲੱਗ ਜਾਏਗੀ। ਤੇ ਇਸ ਇਸ ਚੀਜ਼ ਦਾ ਬੜਾ ਬੈਨੀਫਿਟ ਹੈਗਾ। ਉਹ ਉਹਨਾਂ ਨੇ, ਕਿਉਂਕਿ ਉਹ ਹਸਬੈਂਡ ਅੱਛਾ ਘਰ ਸ਼ਾਮੀ ਆਉਂਦੇ ਨੇ ਨਾ। ਤੇ ਇਕੱਠੇ ਬੈਠ ਕੇ ਮਤਲਬ ਉਹਦੀ ਵਾਈਫ ਪੜ੍ਹਾਈ ਕਰਾਏਗੀ। ਉਹ ਥੋੜ੍ਹਾ ਜਿਹਾ ਬਾਹਰ ਆਪਣਾ ਓਫਿਸ ਦਾ ਕੰਮ ਦੇਖ ਲਏਗਾ ਇਨੇ ਵਿੱਚ, ਰਾਤ ਪੈ ਜਾਂਦੀ ਹੈ, ਸੌਣ ਦੀ ਤਿਆਰੀ ਹੋ ਜਾਂਦੀ, ਫੇਰ ਸਵੇਰੇ ਉੱਠਦੇ ਨੇ ਫੇਰ ਸਵੇਰੇ ਉਹੀ ਰਟੀਨ ਬੱਚਿਆਂ ਨੂੰ ਫੋਨ ਮਿਲਿਆ ਹੀ ਨਹੀ। ਨਾ ਫੋਨ ਮਿਲਿਆ ਸਕਰੀਨ ਟਾਈਮ ਕਹਿੰਦਾ ਹੈ ਹੀ ਨਹੀਂ। ਮੇਰੇ ਬੱਚਿਆਂ ਦਾ, ਸਾਰੇ ਚੌਵੀ ਘੰਟੇ ਚੋਂ ਅਧੇ ਘੰਟੇ ਦਾ ਟਾਈਮ ਹੋਏਗਾ, ਸਕਰੀਨ ਟਾਈਮ ਛੁੱਟੀ ਵਾਲੇ ਦਿਨ ਕਹਿੰਦੇ ਛੁੱਟੀ ਵਾਲੇ ਦਿਨ ਅਸੀਂ ਘਰ ਆਉਂਦੇ ਆ ਦਿਨ ਅਸੀਂ ਘਰ ਆਉਦੇ ਹਾਂ, ਤੇ ਤਾਂ ਅਸੀਂ ਇੱਕ ਮੂਵੀ ਲਗਾ ਲੈਂਦੇ ਹਾਂ। ਇੱਕ ਮੂਵੀ ਲਗਾਈ ਸਾਰਿਆਂ ਨੇ ਬੈਠ ਕੇ ਮੂਵੀ ਦੇਖ ਲੈਤੀ, ਫੇਰ ਥੋੜੀ ਦੇਰ ਘੁੰਮਣ ਚਲੇ ਕੇ, ਥੋੜਾ ਜਿਹਾ ਵੌਕ ਕਰ ਲੈਤੀ ਆਸ ਪੜੋਸੀ ਬੱਚੇ ਮਿਲ ਗਏ, ਤੇ ਆਪਣਾ ਆਪ ਚਲੋ ਅੱਜ ਕੰਮ ਚੱਲ ਗਿਆ।
ਥੋਡੇ ਜਿਹੇ ਬੱਚੇ ਵੀ ਚੰਗੇ ਹੋਣੇ ਚਾਹੀਦੇ ਨੇ, ਸੋਸਾਇਾਈਟੀ ਚੰਗੀ ਹੋਣੀ ਚਾਹੀਦੀ। ਬੱਚਿਆਂ ਦਾ ਸਰਕਲ ਚੰਗਾ ਹੋ ਚਾਹੀਦਾ। ਫਿਰ ਬੱਚਿਆਂ ਨੂੰ ਫੋਨ ਦੀ ਲੱਤ ਲੱਗੇ ਹੀ ਨਹੀਂ ਕਿਉਂਕਿ ਜੋ ਮੇਰੇ ਬੱਚੇ ਨੇ ਨਾ, ਉਹਨਾਂ ਨੂੰ ਕੋਈ ਹੈ ਹੀ ਨਹੀਂ ਫਰੈਂਡ ਸਾਡਾ ਸਰਕਲ ਹੀ ਬੜਾ ਗੰਦਾ। ਸੋਸਾਇਟੀ ਬੜੀ ਗੰਦੀ ਹੈ। ਕੋਈ ਬੱਚਾ ਹੈ ਹੀ ਨਹੀਂ ਖੇਡਣ ਵਾਸਤੇ, ਹਨਾ ਫਿਰ ਉਹ ਸਾਰਾ ਦਿਨ ਹੀ ਆਪਣੇ ਕਮਰੇ ਚ ਆਪਣੇ, ਘਰ ਵਿੱਚ ਡੱਕੇ ਰਹਿ ਜਾਂਦੇ ਨੇ, ਕਿ ਹਾਂ ਥੱਲੇ ਤਾਂ ਕੋਈ ਹੈ ਹੀ ਨਹੀਂ ਖੇਡਣ ਵਾਲਾ ਕੋਈ ਦੋਸਤ ਹੈ ਹੀ ਨਹੀਂ ਉਹਨਾਂ ਦਾ ਉਮਰ ਦਾ ਕੋਈ ਵੀ ਨਹੀਂ ਹੈ, ਤਾਂ ਫਿਰ ਬਸ। ਉਹਨਾਂ ਨੂੰ ਇਹ ਲੱਗਦਾ ਨਾ, ਕਿ ਹੁਣ ਕਿ ਕਿਹਦੇ ਨਾਲ ਅਸੀਂ ਖੇਡੀਏ। ਫਿਰ ਹਾਰ ਕੇ ਉਹਨਾਂ ਨੂੰ ਟੀ ਵੀ ਆਪਾਂ ਦੋਸਤ ਲੱਭ ਜਾਂਦਾ ਲੱਭਦਾ ਕਿ, ਹਾਂ ਸਾਰਾ ਟੀ ਵੀ ਸਾਡਾ ਦੋਸਤ।
ਸਹੀ ਗੱਲ ਹੈ, ਸਹੀ ਗੱਲ ਚਲੋ ਕੋਈ ਨੀ ਜੀ, ਤੁਸੀਂ ਆਪਣਾ ਧਿਆਨ ਰੱਖੋ ਨਾਲੇ ਬੱਚੇ। ਬੱਚਿਆਂ ਦਾ ਵੀ ਧਿਆਨ ਰੱਖੋ। ਜਿੰਨਾ ਜ਼ਿਆਦਾ ਹੋ ਸਕਦਾ ਥੋੜਾ ਜਿਹਾ। ਆਊਟਡੋਰ ਗੇਮਾਂ ਜ਼ਿਆਦਾ ਕਰਵਾਓ, ਫੋਨ ਫੋਨ ਥੋੜ੍ਹਾ ਘੱਟ ਕਰਾਓ।
ਸਹੀ ਗੱਲ ਹੈ,
ਠੀਕ, ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ